ਹਾਂਜੀ ਮੈਮਜੀ।
ਸਸਸ੍ਰੀਕਾਲ ਜੀ ਕਿਵੇਂ ਓ ਜੀ?
ਠੀਕ ਐ ਜੀ ਤੁਸੀਂ ਦੱਸੋ? ਤੁਸੀਂ ਕਿਵੇਂ ਆਏ।
ਹਾਂਜੀ ਠੀਕ ਆ ਜੀ ਵਧੀਆ
ਹੋਰ ਬੱਚੇ ਕਿਵੇਂ ਤੁਹਾਡੇ ਜੀ।
ਬੱਚੇ ਵਧੀਆ ਜੀ ਫੈਮਲੀ ਤੁਹਾਡੀ ਕਿਵੇਂ ਆ ਜੀ।
ਠੀਕ ਹੈ ਜੀ ਮ ਸਾਡੀ ਫੈਮਿਲੀ ਵਧੀਆ ਹੈਗੀ। ਹੋਰ ਕਿਵੇਂ ਅੱਜ ਮਤਲਬ ਆਹ ਅੱਜ ਮੈਂ ਮਤਲਬ ਤੁਸੀਂ ਫੋਨ ਤੇ ਮੋਬਾਇਲ ਤੇ ਆਪਾਂ ਕਰੀਏ ਜੀ ਟੋਪਿਕ ਮੋਬਾਇਲ ਤੇ
ਹਾਂਜੀ-ਹਾਂਜੀ ਕਰ ਲੋ।
ਹੋਰ ਅੱਜ ਕੱਲ੍ਹ ਉਵੇਂ ਤੁਹਾਨੂੰ ਸਈ ਹੈ ਕਿ ਮੋਬਾਇਲ ਦੀ ਜੇੜੀ ਹੈਗੀ ਆ ਮਤਲਬ ਵਧੀਆ ਹੈ ਕ ਇਹਦੇ ਨਾਲ ਨੁਕਸਾਨ ਵੀ ਹੋਇਆ ਜੇ। ਤੁਸੀਂ ਦੱਸੋ ਮੈਨੂੰ ਕੀ ਰਾਏ ਹੈ ਜੀ ਤੁਹਾਡੀ ਮੋਬਾਇਲ ਤੇ
ਐਵੇਂ ਆ ਮੋਬਾਇਲ ਦਾ ਸੁੱਖ ਵੀ ਹੈਗਾ ਤੇ ਦੁੱਖ ਵੀ ਹੈਗਾ। ਜਦੋਂ ਚਲੋ ਸੁੱਖ ਹਾਂ ਸੁੱਖ ਇਥੇ ਆਗੇ ਤੇ ਐਵੇਂ ਚਲੋ ਆਪਾਂ ਨੂੰ ਕੋਈ ਬਈ ਦੂਰ ਦੀ ਖਬਰ ਹੁੰਦੀ ਹੈ ਤੇ ਮਿੰਟਾਂ 'ਚ ਮਿਲ ਜਾਂਦੀ ਆ।
ਹਾਂਜੀ ਸਈ ਗੱਲ ਹੈ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਸੀ ਪੈਸਿਆਂ ਮ ਮਤਲਬ ਅੱਜ ਕੱਲ੍ਹ ਕਿੱਥੇ ਵੀ ਜਾਈਏ ਪੈਸਾ ਨਾ ਹੋਵੇ ਭਾਵੇਂ ਫੋਨ 'ਚ ਹੁੰਦਾ ਨਾ। ਚੋਰੀ ਹੁੰਦੀ ਨਾ ਹੋਰ ਪੈਲਾਂ ਪੈਸਾ ਮਤਲਬ ਸੰਭਾਲ-ਸੰਭਾਲ ਕੇ ਰੱਖਣਾ ਪੈਂਦਾ ਸੀ ਹੁਣ
ਪੈਂਦਾ ਸੀ ਹੁਣ ਤਾਂ ਬਸ ਹਾਂ ਫੋਨ 'ਚ ਹੁੰਦਾ ਹੈਗਾ ਜੀ ਜੇ ਫੋਨ ਵੀ ਚੱਲ ਦੇਖ ਜੇ ਚੱਲ ਚੋਰੀ ਹੋ ਜੇ ਫਿਰ ਵੀ ਚੱਲ ਆਪਦੇ ਬੈਂਕ ਖਾਤੇ 'ਚ ਹੀ ਰੈਂਦੇ ਹੈਗੇ।
ਹੂੰ ਸਈ ਗੱਲ ਏ ਜੀ।
ਹੁਣ ਤਾਂ ਐਵੇਂ ਹੈਗਾ ਬ ਉਹੀ ਗੱਲ ਹੈਗੀ ਹੈ ਵੀ ਸੁੱਖ ਵੀ ਹੈ ਤੇ ਦੁੱਖ ਵੀ ਹੈਗਾ ਪੈਲਾਂ ਐਵੇਂ ਹੁੰਦੇ ਸੀ। ਤੁਾਨੂੰ ਜਾਣਦੇ ਸੀ ਫੋਨ ਨਈ ਹੁੰਦਾ ਸੀ ਤਾਂ
ਹੂੰ
ਹੁਣ ਤਾਂ ਰਿਸ਼ਤਿਆਂ ਨੂੰ ਫਿਰ ਓਹੀ ਗੱਲ ਜਵਾਕ ਵੀ ਨੀ ਜਾਣਦੇ ਹਾਂਜੀ ਭੁੱਲ ਗਏ।
ਟਾਈਮ ਈ ਮੋਬਾਇਲ ਟਾਈਮ ਕਿੰਨਾ ਖਾ ਗਿਆ ਜੀ ਤੁਸੀਂ ਦੱਸੋ। ਸਾਰੀ ਦਿਹਾੜੀ ਮਤਲਬ ਫੋਨ ਤੇ ਓ ਅੱਜ ਕੱਲ੍ਹ ਤੁਸੀਂ ਵੇਖੋ ਪੈਲਾਂ ਸਰਦੇ ਹੱਥ 'ਚ ਘੜੀ ਹੁੰਦੀ ਸੀ। ਹੁੰਦੀ ਸੀ ਜੀ ਜਨਾਨੀ ਹੋਵੇ ਭਾਵੇਂ ਬੱਚ ਬੱਚਾ ਹੋਵੇ ਚਾਹੇ ਮਤਲਬ ਬੰਦਾ ਹੋਵੇ ਓ ਘੜੀ ਵੇਖ-ਵੇਖ ਕੇ ਕੰਮ ਕਰਦਾ ਸਾਰਾ ਵੀ ਅੱਜ ਜੇ ਇੰਨਾ ਕੰਮ ਕਰ ਲਿਆ ਜੇ ਇੰਨਾ ਕਰ ਮੈਂ ਫੋਨ 'ਤੇ ਨਾ ਤਾਂ ਕਿਸੇ ਨੂੰ ਇੰਨਾ ਘੜੀ ਦਾ ਟਾਈਮ ਮਤਲਬ
ਜੇ ਫੋਨ ਟੈਮ ਵੇਖਣ ਨੂੰ ਕੱਢੇਗਾ ਨਾ ਤਾਂ ਓ ਥੋੜਾ ਜਿਹਾ ਜੇ ਦੱਸ ਮਿੰਟ ਵੇਖਾਂਗੇ ਨਾ ਤੇ ਉੱਥੇ ਅੱਧਾ ਘੰਟਾ ਘੰਟਾ ਹੀ ਵੇਖਣਗੇ।
ਹੂੰ ਸਈ ਗੱਲ ਹੈ ਜੀ।
ਕਰ ਲਾਂਗੇ ਕੰਮ ਦਾ ਕੀ ਹੈ ਕਰ-ਕਰ ਲਾਂਗੇ।
ਸਈ ਗੱਲ ਹੈ ਪਰ ਮਤਲਬ ਕਰੋਨਾ 'ਚ ਇੰਨਾ ਹੋ ਗਿਆ ਬੱਚੇ ਹੁੰਦੀ ਨੀ ਸੀ ਸਕੂਲੇ ਮਤਲਬ ਬੱਚੇ ਜਾਂਦੇ ਨੀ ਸੀ ਓ ਕੈਂਦੇ ਸੀ ਚੱਲ ਕੋਈ ਨੀ ਬੱਚੇ ਨੂੰ ਮਤਲਬ ਫੋਨ ਦੇ ਦਿਓ ਤੁਸੀਂ ਤੇ ਫੋਨ ਤੇ ਬੱਚੇ ਨੂੰ ਆਪ ਆਪਾਂ ਮਤਲਬ ਪੜ੍ਹਾਈ ਕਰਾ ਦਾਂਗੇ ਪਰ ਓਨਲਾਈਨ ਪੜ੍ਹਾਈ ਕਰਾ ਦਾਂਗੇ ਪਰ ਉਦੋਂ ਇੰਨਾ ਥੋੜ੍ਹੀ ਪਤਾ ਸੀ ਵੀ ਬੱਚੇ ਨੂੰ ਲੱਤ ਈ ਲੱਗ ਜਾਏਗੀ।
ਲਤ ਲੱਗ ਜਾਏ ਹਾਂਜੀ ਓ ਪੜ੍ਹਾਈ ਵਾਸਤੇ ਤਾਂ ਆਪਾਂ ਘਰ ਦੇ ਮਾਪੇ ਕੈਂਦੇ ਸੀ।
ਹਾਂਜੀ ਪਰ ਓ ਇਨਾਂ ਤਾਂ ਪੜ੍ਹਾਈ ਥੋੜ੍ਹੀ ਕਰਦਾ ਸੀ। ਬੱਚਾ ਅੱਧਾ ਘੰਟਾ ਪੜ੍ਹਦਾ ਸੀ ਤੇ ਦੋ ਘੰਟੇ ਫ਼ੋਨ ਵੇਖਦਾ ਸੀ।
ਫੋਨ ਵੇਖਦਾ ਸੀ।
ਹਮ ਤੇ ਨਾ ਦੇਈਏ ਬੱਚਾ ਫੋਣ ਨਾ ਦੇਈਏ ਬੱਚੇ ਨੂੰ ਤੁਸੀਂ ਵੇਖੋ ਉਹਦਾ ਸੁਭਾਵ ਕਿੰਨਾ ਖ਼ਰਾਬ ਹੋ ਜਾਂਦਾ।
ਕਿੰਨਾ ਖ਼ਰਾਬ ਹੋ ਗਿਆ ਹਰੇਕ ਜਿੱਦ-ਜਿੱਦ ਹਰੇਕ ਗੱਲ ਤੇ ਜਿੱਦ ਕਰਦੇ ਹੈ ਗੁੱਸਾ ਆਉਂਦਾ ਬੌਤ। ਗੁੱਸਾ ਆਦਾ ਵੀ ਕੰਮ ਵੀ ਸਾਨੂੰ ਕਵੋ ਨਾ ਜੇ ਫੋਨ ਵੇਖਦਾ ਤਾਂ ਮਾੜਾ ਜਿ ਪਾਣੀ ਵੀ ਕਹਿ ਦੀਏ ਨਾ ਤਾਂ ਬੌਤ ਗੁੱਸਾ ਆਦਾ। ਵੀ ਸਾਨੂੰ ਕੰਮ ਕਿਓਂ ਕਿਹਾ।
ਹੂੰ ਫੇਰ ਇੱਕ ਅੱਜ ਕੱਲ੍ਹ ਕਿਸੇ ਕੋਲ ਟਾਈਮ ਨੀ ਹੈਗਾ ਸੋਚਦੇ ਚਲੋ ਕੋਈ ਨੀ ਬੱਚਾ ਰੋਂਦਾ ਹੈ ਫੋਨ ਵਾਸ ਤੇ ਰੋਂਦਾ ਚਲੋ ਕੋਈ ਨੀ ਫੋਨ ਦੇ ਦੀਏ ਇਹਨਾਂ ਨੂੰ ਮੈਂ
ਕੰਮ ਕਰ ਲਾਂਗੇ ਐਨੇ ਨੂੰ ਮੈਂ ਕੰਮ ਕਰ ਲੈਗੀ ਹਾਂਜੀ ਐਵੇਂ ਸੋਚਿਆ ਅ ਅੱਜ ਕੱਲ ਨੌਕਰੀ ਵਾਲੇ ਹੁੰਦੇ ਹੈ ਉਹ ਸੋਚ ਦੇ ਗਿਆ ਲੈ ਸਵੇਰੇ-ਸਵੇਰੇ ਚਲ ਬੱਚਾ ਰੋਂਦਾ ਫੋਨ ਦੇ ਦਿੰਨੇ ਆ ਐਨੇ ਸਵੇਰੇ ਛੇਤੀ ਕੰਮ ਕਰ ਲੈਨੇ। ਸਾਰੇ ਲਾਲਚ ਤਾ ਐਵੇਂ ਕਹਦੇ ਪਰ ਬਾਦ ਚ ਜਿੱਦੀ ਹੋ ਜਾਂਦੇ ਆ ਬ ਆਪਾਂ ਆਪ ਹੀ ਵਿਗਾੜ ਲੈਨੇ ਹੈਗੇ ਆ ਆਪਾਂ ਆਪ ਹੀ ਖ਼ਰਾਬ ਕਰਦੇ ਹੈਗੇ ਆ। ਆਪਣੇ ਬੱਚਿਆਂ ਨੂੰ।
ਹਾਂ ਬੱਚਾ ਗੇਮਾਂ ਚ ਵੜ ਜਾਂਦਾ। ਤੁਸੀਂ ਵੇਖਿਆ ਹੋਏਗਾ ਕਦੇ ਵੀ ਗੇਮਾਂ ਚੋਂ ਵੜ-ਵੜ ਕੇ ਕਿੰਨੇ ਬੱਚੇ ਮਤਲਬ ਅ ਸੁਸਾਈਡ ਕਰਦੇ ਹੈ। ਵੇਖਿਆ ਹੋਣਾ ਕਦੇ ਫੋਨ ਤੇ ਆ ਆਉਂਦੀ ਹੈ ਜੀ ਬੋਹਤ ਹੁੰਦਾ ਜੀ। ਆ ਖਬਰਾਂ ਆਂਦੀਆਂ ਬਹੁਤ ਖ਼ਬਰਾ ਆਉਂਦੀਆ ਕਹਦੇ ਬੱਚੇ ਨੇ ਆਹ ਕਰ ਲਿਆ ਬੱਚੇ ਮਤਲਬ ਗੇਮਾ ਚ ਹੈਗਾ ਸੀ। ਉਹਨਾਂ ਗੇਮਾਂ ਚ ਦਿਆਨ ਹੋ ਗਿਆ ਉਹਨੇ ਆਹ ਕਰ ਲਿਆ। ਅ ਗੇੇਮਾਂ ਚ ਮਤਲਬ ਚੱਲਦੀ ਹੈ ਜਿਹੜੀ।
ਦੇ ਵੀ ਨੀ ਸੰਗਦੇ ਗੇ ਅੱਜ ਕੱਲ ਤਾਂ ਐਂ ਵੀ ਨੀ ਸੋਚਦੇ ਬਈ ਜ਼ਿੰਦਗੀ ਰੋਜ਼ ਥੋੜੀ ਮਿਲਨੀ ਹੈ।
ਹੂੰ ਉਹ ਨੀ ਸੋਚਦੇ ਜੀ, ਆਹ ਮਤਲਬ ਫੋਨ ਸਾਰਾ ਦਿਮਾਕ ਬ ਬੰਦਿਆਂ ਦਾ ਦਿਮਾਕ ਖੋਹ ਲੈਂਦਾ ਜੀ ਸਾਰਾ ਜਿਹੜੀ ਆਪਾਂ ਫੋਨ ਚ ਚੀਜ਼ ਵੇਖਦੇ ਹਾਂ ਨਾ ਉਹੀ ਆਪਣੇ ਦਿਮਾਗ ਚ ਆਉਂਦੀ ਹੈ ਜੀ।
ਆਦੀ ਹੈ ਸਹੀ ਗੱਲ ਹੈ ਜੀ।
ਕਿਉਂਕਿ ਦਿਮਾਕ ਨਾਲ ਟੱਚ ਹੁੰਦਾ ਫ਼ੋਨ ਆਪਣਾ ਤੇ ਦਿਮਾਕ ਨਾਲ ਉਹ ਸਾਰਾ ਦਿਮਾ ਆਪਾਂ ਜਿਹੜੀ ਚੀਜ਼ ਸੋਧਦੇ ਹਾਂ ਨਾ ਉਹ ਫੋਨ ਚ ਪਤਾ ਨੀ ਹੁਣ ਫੋਨ ਨੂੰ ਕਿਵੇਂ ਪਤਾ ਲੱਗਦਾ।
ਕਿਵੇਂ ਪਤਾ ਲੱਗਦਾ ਉਹੀ ਚੀਜ਼ਾਂ ਆਦੀਆ।
ਹਾਂ ਜਿਹੜੀ ਆਪਾਂ ਸੋਚਦੇ ਹਾਂ ਉਹ ਹਾਂ ਫੋਨ ਤੇ ਹਾਂ ਜਾਂਦੀ ਆ ਉਹੀ ਚੀਜ਼ਾ।
ਹਾਂਜੀ ਜੇ ਆਪਾਂ ਕੋਈ ਚੀਜ਼ ਦੀ ਗੱਲ ਨੀ ਕਰ ਹੀ ਲਈਏ ਨਾ ਇੱਕ ਦੂਜੇ ਨਾਲ ਬਈ ਆਪਾਂ ਆਹ ਚੀਜ਼ ਘਰੇ ਲਿਆਣੀ ਹੈ ਫੇਰ ਉਹਦੀ-ਉਹਦੀ ਐਡ ਆਦੀ ਹੈਗੀ ਆ ਉਹੀ ਚੀਜ਼ ਆਦੀ ਹੈਗੀ ਆ।
ਹਾਂ ਉਹੀ ਚੀਜ਼ ਆਉਂਦੀ ਹੈ ਜੀ।
ਹੂੰ ਹੁਣ ਫੋਨ-ਫੂਨ ਤਾਂ ਐਵੇਂ ਲੱਗਦਾ ਗਾ ਜੇ ਘਰ ਚ ਚਾਰ ਪੰਜ ਜੀ ਹੈ ਤੇ ਉਹਨਾਂ ਦੇ ਅਲੱਗ-ਅਲੱਗ ਫੋਨ ਹੈਗੇ ਹੈ ਅਲੱਗ-ਅਲੱਗ ਰੀਚਾਰਜ ਦੇਗਾ ਅਲੱਗ-ਅਲੱਗ ਕਮਰਿਆਂ ਚ ਬੈਠੇ ਹੋਣਗੇ ਇੱਕ ਦੂਜੇ ਨੂੰ ਕੋਈ ਪਤਾ ਨੀ ਹੁੰਦਾ ਬਈ ਕੌਣ ਕਿੱਥੇ ਬੈਠਾ ਕੌਣ ਕੀ ਵੇਖਦਾ ਕੌਣ ਕੀ ਕਰ ਰਿਹਾ।
ਕਿਸੇ ਨੂੰ ਕੋਈ ਪਤਾ ਨੀ ਹੁੰਦਾ ਜੀ ਸਾਰਾ ਕੁ, ਹੂੰ। ਕੋਈ ਅੱਜ ਕੱਲ ਪਤਾ ਹੀ ਨੀ ਕੋਈ ਮਤਲਬ ਮੇਰੀ ਮਾਂ ਮ ਕੀ ਕਹਿੰਦੀ ਆ ਮੇਰੇ ਵਾਸਤੇ ਕੀ ਫਿਕਰ ਕਰਦੀ ਹੈ ਕੋਈ ਜ ਫੋਨ ਨਾ ਚੱਲ ਫੋਨ ਬਣਾਇਆ ਸਰਕਾਰ ਨੇ ਚਲੋ। ਵੀ ਮਤਲਬ ਵੀਸਵੀ ਦਵੇ ਲਏ ਬਣਾਏ ਪਰ ਮਤਲਬ ਪੜ੍ਹਾਈ ਕਮ ਹੁੰਦੀ ਹੈ।
ਗਲਤ ਫਾਇਦੇ
ਹੂੰ ਗਲਤ ਕੁੜੀਆਂ ਕਿੰਨਾ ਗਲਤ ਫਾਇਦਾ ਉਠਾ ਰਈ ਹੈ। ਬੋਤ ਜਾਦਾ ਤੇ ਕੁੜੀਆਂ ਜਿਵੇਂ ਹੁਣ ਇੰਸਟਾਗ੍ਰਾਮ ਹੋ ਗਿਆ। ਫੇਸਬੁੱਕ ਹੋ ਗਿਆ ਤੇ ਕਿਸੇ ਅੱਗੇ ਕਿ ਕਿਸੇ ਮੁੰਡੇ ਨੂੰ ਨਈ ਜਾਣਦੀ ਪਤਾ ਨਈ ਹੁੰਦਾ ਕੌਣ ਹੈਗਾ ਕੌਣ ਨਈ ਹੈਗਾ। ਓ ਮਤਲਬ ਫੋਨ ਤੇ ਗੱਲਾਂ ਕਰਦੀਆਂ ਹੈ ਓ ਮਤਲਬ ਮਾਂ ਪਿਓ ਨੂੰ ਭੁੱਲ ਜਾਂਦੀ ਐ। ਓ ਬੰਦੇ ਨੂੰ ਨਈ ਭੁੱਲਦੀ ਉਹਦੇ ਕਾਰਨ ਓ ਕੁੜੀਆਂ ਛੋ ਛੋਟੀ ਉਮਰ 'ਚ ਹੀ ਇੰਨਾ ਕੰਮ ਮਤਲਬ ਜਿਨੂੰ ਚਾਰ ਸਾਲ ਬਾਦ ਪਤਾ ਲੱਗਣਾ ਹੈ ਨਾ ਆ ਸ ਚੀਜ਼ ਦਾ ਓ ਫੋਨ 'ਤੇ ਵੇਖ ਕੇ ਪੈਲਾਂ ਹੀ ਉਸ ਚੀਜ਼ ਵਿੱਚ ਉਹਦਾ ਧਿਆਨ ਹੋ ਜਾਂਦੇ ਆ ਜੀ ਸਾਰਾ
ਹੋ ਹੀ ਜਾਂਦਾ ਹਾਂਜੀ ਹੋ ਜਾਂਦਾ ਤੇਈਆਂ ਤੋਂ ਵਿਗੜ ਜਾਂਦੀਆਂ ਕਿੰਦੇ ਛੋਟੀਆਂ-ਛੋਟੀਆਂ ਕੁੜੀਆਂ ਕਿ ਆਪ ਨਈ ਵਿਗੜਦੀਆਂ ਕੈਂਦੇ ਮੁੰਡੇ ਵਿਗਾੜ ਦਿੰਦੇ ਆ ਪਰ ਨਈ ਬੋਤ ਹੁੰਦੇ। ਖੁਦ ਆਪ ਵਿਗੜਦੀ ਹੈ ਓ ਆਪ ਵਿਗੜਦੀ ਆ।
ਹਾਂਜੀ ਫੋਨ ਤੇ ਵੇਖਿਆ ਹੋਣਾ ਮਤਲਬ ਵੀ ਆ ਖ਼ਬਰਾਂ 'ਚ ਕਿੰਨੇ ਰੇਪ ਹੁੰਦੇ ਆ ਕਿੰਨਾ ਕਾਰਨ ਹੁੰਦੇ ਫੋਨ 'ਚ ਵੇਖ ਵੇਖ ਕੇ ਹੁੰਦੇ ਆ।
ਵੇਖ ਕੇ ਹਾਂਜੀ ਫੋਨ 'ਚ ਓ ਉਹੀ ਗੱਲ ਹੈਗੀ ਆ ਵੀ ਨਸ਼ਾ ਕਰ ਲੈਂ ਦੇਗੀਆ ਫਿਰ ਅੱਗੇ ਕੁੜੀਆਂ ਛੋਟੀਆਂ ਵੱਡੀਆਂ ਨੂੰ ਕੋਈ ਵੇਖਦੇ ਹੀ ਨਈ ਤਾਂਈਆਂ ਮਰ ਜਾਂਦੀਆਂ ਹੈਗੀਆਂ।
ਹੂੰ ਸਈ ਗੱਲ ਹੈ ਪਰ ਕੁੜੀਆਂ ਨੂੰ ਬਤ ਮਾੜਾ ਬੋਤ ਜਾਦਾ ਹੈਗਾ ਜੀ ਫੋਨ-ਫੋਨ ਤਾਂ ਉਹਨਾਂ ਨੂੰ ਪਤਾ ਨਈ ਹੁੰਦਾ ਜੀ। ਉਹਨਾਂ ਇੰਨਾ ਪਤਾ ਨੀ ਹੁੰਦਾ ਵੀ ਮੈਂ ਫੋਨ ਮਤਲਬ ਜਿਹੜੇ ਬੰਦੇ ਨੂੰ ਮੈਂ ਜਾਣਦੀ ਨਈ। ਉਂਦੀ ਗੱਲਾਂ 'ਚ ਆ ਜਾਂਦੀਆਂ ਓ ਦੇ ਕਾਰਨ ਦੇਖ ਲਓ ਓ ਆਪਦੇ ਮਾਂ ਪਿਓ ਨੂੰ ਭੁੱਲ ਜਾਂਦੀ ਹੈ ਉਹੀ ਮੁੰਡਾ ਉਹਨੂੰ ਸਾਲ ਦੋ ਸਾਲ ਬਾਦ ਉਹਨੂੰ ਛੱਡ ਦਿੰਦਾ ਤੁਸੀਂ ਵੇਖੋ। ਉਹਦੀ ਉਮਰ ਨੀ ਆ ਉਹਨੂੰ ਗਿਆਨ ਨੀ ਹੁੰਦਾ ਵੀ ਮਤਲਬ ਜੇੜੀ ਉਨੀ ਬ ਸੱਤਰਾਂ ਅਠਾਰਾਂ ਸਾਲ 'ਚ ਓ ਉਹਦੀ ਓ ਇੰਨੀ ਤਾਂ ਵੱਡੀ ਨੀ ਹੋ ਗਈ ਉਹਨੂੰ ਅਕਲ ਆਏਗੀ। ਉਹਨੂੰ ਅਕਲ ਨਈ ਹੁੰਦੀ ਜੀ ਉਸ ਟੈਮ ਓ ਬਸ ਜੇੜਾ ਆਪਾਂ ਉਹਨੂੰ ਕੋਈ ਅਗਲਾ ਕਵੇਗਾ ਜੀ।
ਪਿਆਰ-ਪਿਆਰ-ਪਿਆਰ ਪਤਾ ਨੀ ਕੀ ਪਿਆਰ ਹੋ ਗਿਆ ਹੈਂ ਲੋਕ ਲੋਕਾਂ ਦੀਆਂ ਗੱਲਾਂ ਜੋ ਮੁੰਡਿਆਂ ਐਵੇਂ ਲੱਗਦਾ ਹੈਗਾ ਅੱਜ ਕੱਲ੍ਹ ਪਤਾ ਲੱਗਦਾ ਮੁੰਡੇ ਦਾ ਗੱਲ ਆਈ ਆ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਕੁੜੀਆਂ ਤਾਂ ਫਸੀਆਂ ਪਰ ਕੁੜੀਆਂ ਆਪ ਵੀ ਘੱਟ ਨਈ ਪਰ ਮਾਂ ਪਿਓ ਇਹਨਾਂ ਵੀਹ ਸਾਲ ਦੀ ਉਹਨਾਂ ਨੂੰ ਕਰਦਾ ਹੈਗਾ ਉਹਨਾਂ ਤੇ ਵਿਸ਼ਵਾਸ ਨਈ ਰੈਂਦਾ ਜੇੜਾ ਦੋ ਸਾਲ ਦੇ ਪਿਆਰ ਤੇ ਵਿਸ਼ਵਾਸ ਹੋ ਜਾਂਦਾ ਉਹਨਾਂ ਨੂੰ
ਹਾਂ ਆਹ ਫੋਨ ਕਾਰਨ ਹੋ ਗਿਆ ਜੀ ਬ ਆਪ ਜਿਵੇਂ ਕੁੜੀਆਂ ਨੂੰ ਦੇਣ ਦੇ ਫੋਨ ਚਲੇ ਮੈਂ ਸੋਚ ਸਾਡੀ ਕੁੜੀ ਪੜ੍ਹਦੀ ਹੈ। ਸਾਡਾ ਮੁੰਡਾ ਪੜਦਾ ਹੈ ਪਰ ਪਰ ਮਾਂ ਪਿਓ ਥੋੜ੍ਹੇ ਸੋਚਦੇ ਵਿਚਾਰੇ
ਕਮਰੇ 'ਚ ਕੈਂਦੇ ਨਾ ਨਈ ਉਹਨੂੰ ਨੀ ਨਾ ਛੇੜਿਆ ਜੇ ਓ ਤਾਂ ਨਾ ਪੜ੍ਹਦੀ ਹੈ ਵਿਚਾਰੀ ਐਵੇਂ ਨੀ ਪਤਾ ਸਾਰਾ ਦਿਨ ਹੀ ਥੋੜ੍ਹੀ ਪੜ੍ਹਦੀ ਹੈ ਹੁਣ ਆਪਾਂ ਨੂੰ ਕਦੀ ਆਪਾਂ ਸਾਰਾ ਦਿਨ ਹੀ ਥੋੜ੍ਹੀ ਨਾ ਫੋਨ ਵੇ ਰੈਂਣੈ ਹੈਗੇ ਆ ਕਦੀ ਕੁੱਝ ਕਦੀ ਕੁੱਝ ਹਾਂ ਨਈ ਵੇਖ ਸਕਦੇ। ਤਦੇ ਤਾਂ ਬੱਚੇ ਨੂੰ ਹੁਣ ਸਾਰਾ ਦਿਨ ਨਾਲ ਵੀ ਨਈ ਰਿਆ ਜਾਂਦਾ।
ਹਾਂ ਕਿਸੇ ਦੇ ਨਾਲ ਬੱਚਿਆਂ ਨੂੰ, ਮਤਲਬ ਸਟੱਡੀ ਵਾਸਤੇ ਭੇਜਣਾ ਹੀ ਪੈਂਦਾ ਹੈ ਜੀ ਬਾਹਰ ਬਾਹਰ ਭੇਜਾਂਗੇ, ਉਹਨੂੰ ਫੋਨ ਵੀ ਲੈਕੇ ਦੇਵਾਂਗੇ ਉਹਨੂੰ ਉਹ ਪਤਾ
ਆਪਣੇ ਵੇਖਦੇ ਏਨੇ ਬੱਚੇ ਕਾਮਯਾਬ ਹੋ ਜਾਣ, ਤਾਂ ਚੱਲ ਐਵੇਂ ਹੈਗਾ ਵੀ ਆਪਾਂ ਨੂੰ ਇੰਨਾ ਫਰਜ਼ ਤਾਂ ਆਪਣਾ ਹੀ, ਹੁੰਦਾ ਵੀ ਆਪਾਂ
ਹ ਵੀ ਅੱਜ ਜੇ ਆਪਾਂ ਮਤਲਬ, ਇੱਕ ਬੰਦੇ ਬੱਚੇ ਕੋਲ ਕਿਸੇ ਕੋਲ ਫ਼ੋਨ ਹੁੰਦਾ -ਹੁੰਦੇ ਨਾਲ ਦੇ ਫ੍ਰੈਂਡ ਕੋਲ, ਆਪਣੇ ਦੋਸਤ ਕੋਲ ਵੀ ਫੋਨ ਹੁੰਦਾ ਦਾ ਤਾਂ ਉਹ ਕਹਿੰਦਾ ਵੀ, ਮੇਰੇ ਬੱਚੇ ਕੋਲ ਹੈਗਾ, ਮਰੇ ਮਤਲਬ ਮਰੇ ਦੋਸਤ ਭਲਾ ਚੀਜ਼ ਹੈਗੀ, ਆ ਮੈਨੂੰ ਦੋ ਲਿਆ ਕੇ
ਮੈਨੂੰ ਦੋ ਹਾਂਜੀ, ਆ ਛੋਟੇ- ਛੋਟੇ ਬੱਚੇ ਬੱਚੇ ਐਵੇਂ ਹੀ ਕਰਦੇ ਹੈ ਜੀ, ਛੋਟੇ, -ਛੋਟੇ ਬੱਚੇ ਮੇਰਾ ਮੁੰਡਾ ਸਤ ਸਾਡੇ ਸਕੂਲ ਚ, ਕੋਈ ਚੀਜ਼ ਵੇਖਦੇ ਨਾ ਕਦੇ ਉਹ ਤਾਂ ਆਹ ਚੀਜ਼ ਲੈ ਕੇ ਆਏ ਸੀ। ਮੈਨੂੰ ਵੀ ਲਿਆ ਕੇ ਦਿਓ
ਹਾਂ-ਹਾਂ ਜਿੰਨਾ ਹੈਚ ਡੀ ਆਉਂਦਾ ਉਹ ਸੋਚਦਾ, ਮੇਰੇ ਤਾਂ ਮੰਮੀ -ਪਾਪਾ ਮੈਨੂੰ ਤਾਂ ਪਿਆਰ ਹੀ ਨਹੀਂੀ ਕਰਦੇ
ਪਿਆਰ ਨਹੀਂ ਕਰਦੇ, ਦਿਮਾਗ ਤੇ ਗੱਲ ਲੈ ਲੈਂਦੇ ਹੈਗੇ ਟੈਸ਼ਨ ਲੈ ਲੈਂਦੇ ਆ, ਵੀ ਮੈਂ ਤਾਂ ਤੁਹਾਡਾ ਮੁੰਡਾ ਹੈ ਨਹੀਂ ਮੈਂ ਤੁਹਾਡਾ ਜਵਾਕ ਹੈਣੀ, ਤੁਸੀਂ ਮੈਨੂੰ ਆਹ ਚੀਜ਼ ਲਿਆ ਕੇ ਨਹੀਂ ਦਿੰਦੇ ਬਈ, ਬੋਲਦੇ ਨ ਰੋਸ ਸਉਜਾਂਦੀ ਹੈ ਫੇਰ ਜਵਾਕਾਂ ਵਾਸਤੇ ਕਰਨਾ ਪੈਂਦਾ ਲਿਆ ਕੇ, ਦੇਣੀ ਪੈਂਦੀ ਹੈ ਹਾਂਜੀ ਮਗਰ ਕੱਲ ਹੀ ਕਹਿੰਦਾ- ਕਹਿੰਦਾ ਕਹਿੰਦਾ, ਹਾਂਜੀ ਮੈਂ ਕੱਲ ਹੀ, ਕਹਿੰਦਾ ਮੈਨੂੰ ਉਹ ਭਗਵੰਤ ਮਾਨ ਦੇ ਤਿੰਨ ਹਜ਼ਾਰ ਆਏ, ਕਹਿੰਦੇ ਸਵੀਮਿੰਗ ਪੂਲ ਲਿਆਦੋ ਮੈਂ ਕਿਹਾ, ਮੇਰੇ ਕੋਲ ਪੈਸੇ ਆ ਨਹੀਂ, ਕ ਮੈਨੂੰ ਪਤਾ ਤਿੰਨ ਹਜ਼ਾਰ ਹੈਗੇ ਤੁਹਾਡੇ ਕੋਲ ਕੇਦਾ ਦਊ ਮੈਨੂੰ, ਜਿੱਦ ਕਰਦਾ ਹੁਣ ਕੱਲ ਲਿਆ ਕੇ ਵੀ, ਦਿੱਤਾ ਹੈਗਾ ਹਮ, ਛੋਟੇ ਲਿਆ ਕੇ ਦੇਣਾ ਪੈਂਦਾ, ਕਰਨੀ ਪੈਂਦੀ ਪੀ ਏ ਜੀ
ਸਹੀ ਗੱਲ ਹੈ ਜੀ, ਚਲੋ ਕੋਈ ਨਹੀਂ ਮਤਲਬ, ਆਪਾਂ ਤਾਂ ਸੋਚਦੇ ਬੱਚੇ ਨੂੰ ਘੱਟ ਫ਼ੋਨ ਦੇਈਏ ਪਰ ਸਮਝਾ ਸਕਦੇ ਹ ਕੁਛ ਨਈ ਕਰ ਸਕਦੇ ਜੀ
ਹਾਂਜੀ।
ਉਵੇਂ ਤਾਂ ਫ ਫੋਨ ਦੇ, ਫਾਇਦੇ ਵੀ ਬਹੁਤ ਹੈ ਜੀ, ਅੱਜ- ਕੱਲ੍ਹ ਜਿਹੜਾ ਬਿੱਲ ਭਰਨਾ ਹੁੰਦਾ ਬਿਜਲੀ ਦਾ, ਹਾਂ ਬਹੁਤ ਫਾਇਦੇ ਆ ਜੀ, ਪਰ ਆਪਾਂ